ਸਤਿ ਸ੍ਰੀ ਅਕਾਲ ਜੀ, ਕੀ ਹਾਲ ਜੀ?
ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਜੀ, ਹੋਰ ਪਰਿਵਾਰ ਸਭ ਠੀਕ ਐ।
ਹਾਂਜੀ ਹਾਂਜੀ ਸਭ ਵਧੀਆ। ਠੀਕ ਠਾਕ, ਹੋਰ ਕੀ ਕਰਦੇ?
ਬਸ ਅਸੀਂ ਨਾ ਬਸ ਡਿਸਕਸ ਕਰ ਰਹੇ ਸੀ, ਕਿ ਹੁਣ ਨਾ ਥੋੜ੍ਹੀ ਜੇ ਸਵੇਰ ਦੀ ਸੈਰ ਸ਼ੁਰੂ ਕਰੀਏ। ਐਈ ਡਿਸਕਸ ਹੋ ਰਿਆ ਸੀ, ਹਾਂਜੀ ਪਰਿਵਾਰ ਨਾਲ ਐਈ ਡਿਸਕਸ ਕਰ ਰੇ ਸੀ।
ਅੱਛਾ-ਅੱਛਾ-ਅੱਛਾ ਨਈ ਬੋਤ ਵਧੀਆ, ਸਵੇਰ ਦੀ ਸੈਰ ਤੇ ਬੋਤ ਜ਼ਰੂਰੀ ਹੈਗੀ ਐ।
ਹਾਂਜੀ ਤੁਸੀਂ ਕਰਦੇ ਓ?
ਹਾਂਜੀ-ਹਾਂਜੀ
ਚਲੋ ਬੋਤ ਵਧੀਆ ਗੱਲ ਐ ਤੇ, ਮੈਂ ਵੀ ਏ ਈ ਡਿਸਕਸ ਕਰ ਰਈ ਸੀ। ਕੀ ਸਵੇਰ ਦੀ ਸੈਰ ਸ਼ੁਰੂ ਕਰੀਏ ਕਿਉਂਕਿ ਰਾਤੀ ਤੀ ਤੇ ਦੇਖੋ ਰੋਟੀ ਖਾ ਕੇ ਅਸੀਂ ਸੋਨ ਦੀ ਕਰਦੇ ਆ, ਤੇ ਰਾਤੀ ਹੋ ਨੀ ਪਾਂਦੀ।
ਹਾਂ।
ਕੀ ਸਵੇਰੇ, ਥੋੜਾ ਸੈਰ ਸ਼ੁਰੂ ਕਰੀਏ। ਤੇ ਸਰੀਰ ਵੀ ਥੋੜਾ ਤੰਦਰੁਸਤ ਰੈਂਦਾ, ਸਵੇਰ ਨਾਲ ਸੈਰ ਕਰਨ ਨਾਲ।
ਏ ਤਾਂ ਹੈ ਬਿਲਕੁੱਲ ਸਈ ਗੱਲ ਐ, ਸਰੀਰ ਤੇ ਤੰਦਰੁਸਤ ਰੈਂਦੈ ਕੀ ਆਪਾਂ ਸੈਰ ਕਰਾਂਗੇ ਤੇ, ਹਾਂਜੀ-ਹਾਂਜੀ ਨਈ ਬੋਤ ਵਧੀਆ, ਸਵੇਰ ਦੀ ਸੈਰ ਤੇ ਬੈਸਟ ਐ, ਡੋਕਟਰ ਵੀ ਏਹੀ ਦੱਸਦੇ ਨੇ। ਹਾਂਜੀ, ਸਵੇਰ ਦੀ ਸੈਰ ਕਰੋ।
ਹੂੰ, ਹੁਣ ਕਈ ਵਾਰੀ ਅਸੀਂ ਕਿੰਨਾ ਉਲਟਾ ਸਿੱਧਾ ਖਾ ਲੈਂਦੇ ਆ। ਓ ਸੈਰ ਵੀ ਨੀ ਕਰਦੇ ਬਿਲਕੁੱਲ ਵੀ, ਜਿਨਾ ਮੋਟਾਪਾ ਬਣ ਰਿਆ ਸਾਡੇ ਅੰਦਰ। ਓ ਸਾਰੇ ਐਈ ਕੈਂਦੇ, ਕਿ ਸੈਰ ਕਰੋ ਤੁਸੀਂ ਤੇ
ਖਾਣਾ ਵੀ ਡਾਇਜੈਸਟ ਨੀ ਹੁੰਦਾ, ਵ ਸਵੇਰੇ ਉੱਠੋ ਫਿਰ ਓਹੀ ਫੇਰ ਰੂਟੀਨ ਰੋਟੀ ਦੀ ਸਟਾਰਟ ਹੋ ਜਾਂਦੀ ਐ, ਸਵੇਰ ਦੀ ਸੈਰ ਤੇ ਜ਼ਰੂਰੀ ਐ, ਹਾਂਜੀ।
ਜੀ ਹਾਂਜੀ। ਅੱਜ ਕੱਲ੍ਹ ਤਾਂ ਵੈਸੇ ਵੀ ਪਾਰਕ ਵਿੱਚ ਚਲੇ ਜਾਓ, ਕੈਂਦੇ ਨੇ ਵੱਡੇ ਪਾਰਕ ਬਣ ਹੋਏ ਨੇ, ਘਰ ਦੇ ਬਾਰ। ਉੱਥੇ ਐਨੀਆ ਮਸ਼ੀਨਸ ਵਗੈਰਾ ਵੀ ਲੱਗੀਆਂ ਹੋਈਆਂ ਵੈਂ। ਬੰਦਾ ਮਸ਼ੀਨ ਤੇ ਜਾ ਕੇ ਵੀ ਆਪਣਾ ਮਤਲਬ ਕਰ ਸਕਦਾ ਵਾ, ਸਾਰੀ ਐਕਸਰਸਾਈਜ਼ ਕਰ ਸਕਦਾ ਵਾ।
ਹਾਂ ਏ ਤੇ ਹੈ ਬੋਤ ਵਧੀਆ, ਯੋਗਾ ਕਰੋ ਜੋ ਮਰਜੀ ਕਰੋ। ਸਵੇਰ ਦੀ ਸੈਰ ਤੇ ਬਹੁਤਹੀ ਵਧੀਆ ਹੈਗੀ ਐ ਹਾਂ। ਤੂੰ ਗੱਲ ਕਰ, ਹਾਂ ਨਈ, ਸਈ ਐ ਬਿਲਕੁੱਲ ਸਈ ਐ। ਹੂੰ ਤੁਸੀਂ ਜਾਓਗੇ ਹੁਣ?
ਹਾਂ ਸਵੇਰੇ ਦੇਖੋ ਹੁਣ ਏ ਈ ਹੈ ਤੇ, ਬਣਾਇਆ ਤੇ ਹੈ ਡਸੀਜਨ, ਕੀ ਅਸੀਂ ਸਵੇਰੇ ਜਾਈਏ ਸੈਰ ਕਰਦੇ।
ਅੱਛਾ-ਅੱਛਾ, ਹਾਂ ਨਈ।
ਪਤਾ ਕੀ ਐ, ਸ਼ੂਗਰ ਵੀ ਸ਼ੂਗਰ ਵੀ ਹੋ ਗਈ ਐ, ਥਾਈਰਡ ਵੀ ਹੋ ਗਿਐ। ਤੇ ਫੇਰ ਬੰਦੇ ਨੂੰ ਐਈ ਚਾਈਦੈ ਕੀ ਚਲੋ, ਐਨਾਂ ਚੀਜ਼ਾਂ ਤੋਂ ਦੂਰ, ਦਵਾਈਆਂ ਨਾਲ ਐ ਚੀਜ਼ਾਂ ਨਈ ਸਈ ਹੁੰਦੀਆਂ ਤੇ
ਹਰ ਇੱਕ ਚੀਜ਼ ਹ ਹਰ ਇੱਕ ਡੋਕਟਰ ਏਹੋ ਹੀ ਕਏਗਾ, ਕੋਈ ਵੀ ਗੱਲ ਹੋਏਗੀ ਸਵੇਰ ਦੀ ਸੈਰ। ਕਰੋ ਹੀ ਕਰੋ, ਏ ਤੇ ਜ਼ਰੂਰੀ ਐ ਹਾਂ। ਹਾਂ ਏ ਤਾਂ ਹੈ ਨਈ ਚਲੋ, ਦਵਾਈਆਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਵਾ। ਦਵਾਈਆਂ ਵੀ ਛੁਟ ਜਦੀਆਂ ਵੈ, ਨਈ ਬੋਤ ਵਧੀਆ ਐ।
ਦੀ ਸੈਰ ਕਰਨ ਜਾਓ, ਸਵੇਰੇ ਤੁਸੀਂ ਸਾਢੇ ਪੰਜ ਛੇ ਵਜੇ ਤੱਕ, ਨਿਕਲੋ ਘਰੋਂ ਦੀ ਪਾਰਕ ਵਿੱਚ ਵੀ ਤੁਹਾਨੂੰ ਕਿੰਨਾ ਅੱਛਾ ਲੱਗਦੈ, ਠੰਡੀ-ਠੰਡੀ ਹਵਾ ਹੁੰਦੀ ਐ ਤੇ ਪੰਛੀਆਂ ਦਾ ਵੀ ਦੇਖੋ, ਕਿੰਨੀਆਂ ਸੋਣੀਆਂ ਆਵਾਜ਼ਾਂ ਆਦੀਆਂ ਸਵੇਰੀਆਂ। ਸਾਰਾ ਦਿਨ ਵੇਖੋ, ਆਵਾਜ਼ਾਂ ਨੀ ਆਂਦੀਆਂ ਪੰਛੀ ਦੀਆਂ, ਜੇੜੀਆ ਸਵੇਰ ਦੇ ਟਾਈਮ ਸਾਨੂੰ ਸੁਣਨ ਨੂੰ ਮਿਲਦੀਆਂ ਓਥੇ। ਓਰ ਤਰ੍ਹਾਂ-ਤਰ੍ਹਾਂ ਦੇ ਲੋਕੀ ਓਥੇ ਆ ਕੇ ਸੈਰ ਕਰਦੇ ਨੇ। ਨਵੇਂ-ਨਵੇਂ ਲੋਕਾਂ ਨਾਲ ਮੇਲ ਵੀ ਹੁੰਦੈ ਬੈਠ ਕੇ, ਉੱਥੇ ਮਤਲਬ ਕੀ ਬੰਦਾ ਗੱਲ ਵੀ ਕਰਦਾ, ਡਿਸਕਸ ਕਰਦਾ ਓਨਾਂ ਨਾਲ।
ਹਾਂਜੀ-ਹਾਂਜੀ, ਨਈ ਏ ਤਾਂ ਹੈ ਚਲੋ। ਓ ਐ ਕੀ ਚਲੋ ਠੰਡੀ ਹਵਾ ਤਾਜ਼ੀ ਹਵਾ ਮਿਲਦੀ ਐ, ਸਰੀਰ ਵੀ ਵਧੀਆ ਲੱਗਦੈ। ਐ ਦੇਖ ਕੇ।
ਹਾਂ, ਵੈਸੇ ਵੀ ਓਹੀ ਨਾ ਫੇਰ, ਸੈਰ ਦੇ ਬੜੇ ਬੈਨੀਫਿਟਸ ਹੈਗੇ ਨੇ।
ਹਾਂਜੀ-ਹਾਂਜੀ, ਨਈ ਬੋਤ ਵਧੀਆ ਐ
ਮੈਂਦੇ ਪਿੱਛੇ ਨਾ ਸ਼ੁਰੂ ਕੀਤਾ ਸੀ, ਜਿੰਮ ਸ਼ੁਰੂ ਕੀਤਾ ਸੀ ਮੈਂ ਮਹੀਨਾ ਪੂਰਾ ਜਿੰਮ ਕੀਤਾ ਸੀ, ਮਤਲਬ ਕਿ ਫ਼ਰਕ ਤੇ ਪਿਆ ਮੇਰੇ ਸਰੀਰ ਨੂੰ ਪਰ ਜੀਮ ਛੱਡਣ ਦੀ ਦੇਰੀ ਹੋਈ, ਕਿ ਮੇਰਾ ਸਰੀਰ ਡਬਲ ਹੋ ਗਿਆ ਉਹਦੇ ਨਾਲ ਨਾ ਤੇ ਮੈਨੂੰ ਸਾਰੇ ਇਹੀ ਕਹਿੰਦੇ ਆ ਕਿ ਤੁਸੀਂ ਜਿੰਮ ਨਾ ਕਰਿਆ ਕਰੋ। ਤੁਸੀਂ ਸੈਰ ਕਰਿਆ ਕਰੋ ਜੋ ਸੈਰ ਦੇ ਫਾਇਦੇ ਹੈ ਨਾ ਉਹ ਜਿੰਮ ਚ ਫਾਇਦੇ ਤੁਹਾਨੂੰ ਨਈ ਮਿਲਦੇ ਬਿਲਕੁਲ ਵੀ।
ਮਿਨ ਤੇ ਬਿਲ ਬਿਲਕੁਲ ਸਹੀ ਕਿਆ ਹੈ ਕਿਉਂਕਿ ਸੈਰ ਚ ਸਾਡੇ ਸਰੀਰ ਨੂੰ ਸਹੀ ਰੱਖਦੀ ਹੈ ਉਹ ਜਿਮ ਤ ਕੀਤਾ ਨਾ ਕੀਤਾ ਤੇ ਬਰਾਬਰ ਹੈਗਾ ਵਾ ਉਹ ਜਿਹਨ ਚਿਕਰ ਕੀਤਾ ਉਨ ਕਰੀ ਸਹੀ ਹੈ ਬਾਦ ਚ ਫੇਰ ਨੋਰਮਲ ਹੋ ਜਾਂਦਾ।
ਨੋਰਮਲ ਹੋ ਜਾਂਦਾ ਉਹੀ ਸਰੀਰ ਉੱਥੇ ਡਬਲ ਹੋ ਜਾਂਦਾ ਹਨਾ।
ਨਾਲੇ ਸੈਰ ਕਰਨ ਸੈਰ ਵੀ ਚਲੋ ਕਰੋ ਆਪਣੀ ਹੈਬਿਟਸ ਬਣ ਜਾਂਣਦੀ ਹੈ ਕਿ ਹਾਂ ਆਪਾਂ ਕਰਨੀ-ਕਰਨੀ ਆਪਣੇ ਸਰੀਰ ਲਈ ਕਰਨੀ ਹੈ ਹਾਂ।
ਤਿੰਨ ਦਿਨ ਇਸਰ੍ਹਾ ਲੱਗਦਾ ਹੈ ਕਿ ਬੌਤ ਥਕਾਵਟ ਹੋ ਜਾਂਦੀ ਹੈ ਇਸ ਤਰ੍ਹਾਂ ਦੋ ਦਿਨ, ਤਿੰਨ ਦਿਨ ਲੱਗਦਾ। ਪਰ ਜਦੋਂ ਅਸੀਂ ਦਿੱਲੀ ਵਿੱਚ ਜਾਣਾ ਸ਼ੁਰੂ ਕਰਦੇ ਹਾਂ ਤੇ ਸਾਨੂੰ ਸ਼ੈਰ ਮਤਲਬ ਇੱਕ ਆਦਤ ਬਣ ਜਾਂਦੀ ਹੈ ਕਿ ਨਈ ਹੁਣ ਜਾਣਾ ਹੀ ਜਾਣਾ ਮੈਂ ਇਹਦੇ ਬਿਨਾਂ ਰਿਹਾ ਹੀ ਨੀ ਜਾਂਦਾ।
ਹਾਂ ਨਈ ਆਦਤ ਬਣ ਜਾਂਦੀ ਹੈ ਜਿੰਮ ਦੇ ਜੋ ਜਿਮ ਤੇ ਵੀ ਅਸੀਂ ਇੰਨੇ ਪੈਸੇ ਲਗਾਣੇ ਹੈ ਤੇ ਖਰਚਾ ਹੋਣਾ ਵੈ ਤੇ ਸੈਰ ਤੇ ਸ ਫ੍ਰੀ ਹੈ।
ਹਾਂਜੀ-ਹਾਂਜੀ ਬਸ ਉੱਠਣ ਤੇ ਹੈਗਾ। ਕਿ ਸਵੇਰੇ ਬ ਬਸ ਉੱਠ ਜਾਈਏ ਤੇ ਉਹਦੇ ਨਾਲ ਹੀ ਮਤਲਬ ਜਿੰਨੀ ਜਲਦੀ ਉੱਠਾਂਗੇ ਓਨੀ ਜਲਦੀ ਫਾਇਦੇ ਮਿਲਦੇ। ਸੈਰ ਦੇ ਅੱਠ ਵਜੇ ਮਤਲਬ ਕਿ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਸੈਰ ਕਰਨੀ ਚਾਹੀ ਦੀ ਹਨਾ ਐਹੀ ਸਾਰੇ ਕਹਿੰਦੇ ਕਿ ਸੂਰਜ ਚੜਨ ਤੋਂ ਪਹਿਲਾ-ਪਹਿਲਾ ਸੈਰ ਤੁਸੀਂ ਕਰੋ ਉਹੀ ਅੱਛੀ ਹੁੰਦੀ ਹੈ।
ਟਾਈਮ ਬੌਤ ਵਧੀਆ ਆਉਂਦਾ ਹੈ ਠੰ ਠੰਡੀ-ਠੰਡੀ ਹਵਾ ਹਾਂਜੀ ਪੰਛੀਆ ਦੀ ਵਾਜ਼ ਮਤਲਬ ਏ ਮਤਲਬ ਸਰੀਰ ਆਪਣੇ ਆਪ ਨੂੰ ਖੁਦ ਨੂੰ ਬਹੁਤ ਵਧੀਆ ਲੱਗਦਾ ਹੈ।
ਹਾਂ ਹੁਣ ਦੇਖੋ ਉੱਥੇ ਜਾਓ ਤੇ ਲੋਕੀ ਯੋਗਾ ਵੀ ਕਰਦੇ ਨੇ ਉੱਥੇ ਬੈਠੇ ਹੋਏ ਨੇ। ਯੋਗਾ ਕਰਦੇ ਨੇ ਹਾਂ ਕਈ ਜਿਵੇਂ ਐਕਸਰਸਾਈਜ਼ ਨਈ ਕਰ ਸਕਦੇ।
ਖਿਆ ਮਿਲਦੀ ਹੈਗੀ ਹੈ।
ਹੁਣ ਜੇ ਦੇਖੋ ਕਈ ਲੋਕੀ ਉੱਥੇ ਸੈਰ ਜਿਹੜੇ ਅ ਸੋਰੀ ਉਹ ਜਿਹੜੇ ਐਕਸਰਸਾਈਜ਼ ਕਰਦੇ ਨੇ ਮਸ਼ੀਨਾ ਤੋਂ ਉਹ ਕਈ ਲੋਕਾ ਕੋ ਨਈ ਹੋ ਪਾਦੀਆ। ਉਹ ਯੋਗਾ ਕਰਦੇ ਨੇ ਯੋਗਾ ਨਾਲ ਮਤਲਬ ਜਿਵੇਂ ਜਿਨਾ ਦੀ ਅੱਖਾ ਵੀਕ ਨੇ ਜਿਵੇ ਕਿਸੇ ਦੀਆ ਅਹ ਗੋਡੇ ਵੀਕ ਨੇ ਉਹ ਯੋਗਾ ਰਾਹੀ ਆਪਣਿਆ ਚੀਜ਼ਾ ਨੂੰ ਠੀਕ ਕਰਦੇ ਨੇ।
ਹਾਂ ਹਾਂ ਇਹ ਤਾ ਹੈ, ਕਿਉਂਕਿ ਆਪਾ ਜਾਵਾਂਗੇ ਕਈ ਸਾਨ ਕਈਆ ਨਾਲ ਸਾਡਾ ਮੇਲ ਹੁੰਦਾ ਸਹਾਨੂੰ ਨਈ ਵੀ ਜਾ ਚ ਹੋਏਗੀ ਅਸੀ ਸਾਨੂੰ ਕਿਸੇ ਤੋਂ ਵੀ ਦੇਖ ਕੇ ਆਪਾ ਸਿੱਖ ਸਕਦੇ ਹੈਗੇ ਆ ਹਾਂ ਵੀ ਉਹ ਇੰਝ ਕਰਦਾ ਪਿਆ ਤੇ ਅਸ ਵੀ ਇੰਜ ਕਰਨਾ ਉਦੇ ਤੋ ਆਪਾ ਟ੍ਰੇਨਿੰਗ ਲਈਏ।
ਹਾਂ ਬਿਲਕੁਲ ਉੱਥੇ ਜਾ ਕੇ ਸਾਨੂੰ ਟ੍ਰੇਨਿੰਗ ਹੀ ਮਿਲਦੀ ਹੈ ਵਾਕ ਸਹੀ ਕਹਿ ਰਹੇ ਹੋ ਤੁਸੀਂ ਨਾ।
ਹਾਂ ਨਈ-ਨਈ ਬੌਤ ਵਧੀਆ ਹੈਗੀ ਸਵੇਰ ਦੀ ਸੇ ਸੈਰ ਤੇ ਬੋਹਤ ਹੀ ਬੈਸਟ ਮੈਂ ਤੇ ਆਪ ਖੁਦ ਕਰਦੀ ਨੀ ਹਾ।
ਹਾਂ ਮਤ ਵਧੀਆ ਸਗੋਂ ਉਹੀ ਨਾ ਸਾਡਾ ਥੋੜਾ ਵੇਟ ਵੀ ਲੂਜ ਹੋ ਜਾਂਦਾ ਵੇ। ਚੱਲਣ ਫਿਰਨ ਨਾਲ ਰਨਿੰਗ ਕਰੋ ਜੋਗਿੰਗ ਕਰੋ ਉੱਥੇ। ਕੁਛ ਵੀ ਮਤਲਬ ਕਰ ਸਕਦੇ ਔ, ਹੋਰ ਤੁਹਾਨੂੰ ਪਤਾ ਈ ਐ ਜਿਹੜੀ ਮੁਲਮ ਮਸ਼ੀਨਾਂ ਲੱਗੀਆਂ ਹੁੰਦੀਆਂ ਸ਼ੋਲਡਰ ਦੀ ਮਸ਼ੀਨਾਂ ਲੱਗੀਆਂ ਹੁੰਦੀਆਂ, ਔਰ ਕੀ ਨਾਮ ਲੈਗਜ਼ ਦੀ ਮਸ਼ੀਨਾਂ ਲੱਗੀਆਂ ਹੁੰਦੀਆਂ, ਸਾਈਕਲਿੰਗ ਹੋ ਜਾਂਦੀ ਐ
ਹਾਂ, ਜੋ ਕਿ ਸਰੀਰ ਵਰਜਿਸ਼ ਹੁੰਦਾ ਹੈਗਾ ਵੇ, ਵੀ ਖਾਣਾ ਪੀਣਾਵੀ ਸਾਡਾ ਡਾਇਜੈਸਟ ਹੋ ਜਾਂਦਾ ਵੈ ਥੋੜ੍ਹਾ ਨਾ, ਚੁਸਤ ਜਾ ਹੋ ਜਾਂਦਾ ਸਰੀਰ ਐਕਟਿਵ ਹੋ ਜਾਂਦਾ ਏ ਕੰਮ
ਸੈਰ ਕਰਨ, ਏ ਤੇ ਹੁੰਦਾ ਵੈ ਕਿ ਸਾਰਾ ਦਿਨ ਜਿਹੜਾ ਸਾਡਾ ਚੁਸਤੀ ਨਾਲ ਸਾਡਾ ਸਰੀਰ ਚੁਸਤ ਰੇਦਾ ਐਕਟਿਵ ਰੇਦਾ, ਥਕਾਵਟ ਨੀ ਰੇਦੀ ਸਾਡੇ ਸਰੀਰ ਨੂੰ ਬਿਲਕੁਲ ਵੀ ਨਾ
ਕੀ ਥਕਾਵਟ ਪੈਲੇ-ਪੈਲੇ ਰੇਦੀ ਐ ਬਾਅਦ ਵਿੱਚ ਨੋਰਮਲ ਜਦੋਂ ਆਦਤ ਪੈਜੇ ਨਾ ਫਿਰ ਫਿਰ ਸਈ ਰੇਦੇ ਹੈਗਾ, ਵੀ ਹਾਂ ਵੀ ਸਾਡੀ ਰੂਟੀਨ ਬਣ ਜਾਂਦੀ ਸਾਡੇ ਸਰੀਰ ਨੂੰ ਵੀ ਆਦਤ ਪੈ ਜਾਂਦੀ ਐ ਕਿ ਨੀ ਕਿ ਅਸੀਂ ਸੈਰ ਕਰਨੀ-ਕਰਨੀ ਐ ਵੀ ਇੱਕ ਰੂਟੀਨ ਕੈ ਲਓ ਤੁਸੀਂ, ਬੀ ਹਾਂ ਸਰੀਰ ਨੂੰ ਵੀ ਪਤਾ ਹਾਂ ਸੈਰ ਕਰਨੀ ਐ ਵੀ ਪੈਲੇ-ਪੈਲੇ ਜੁ ਜਿੰਮ ਵੀ ਜਾਨੀ ਆ ਵੀ ਏਸਾ ਤਾਹੀ ਹੁੰਦਾ ਵੈ ਕਿ ਪੈਲਾ ਸਾਡੇ ਖੱਲੀਆ ਪੈ ਜਾਂਦੀ ਆ ਫੇਰ ਬਾਦ ਜਦੋਂ ਕਰਦੇ-ਕਰਦੇ ਏ ਨੋਰਮਲ ਹੋ ਜਾਂਦਾ ਸੀ।
ਨੋਰਮਲ ਹੋ ਜਾਂਦਾ ਐ ਬਸ ਓਈ ਐ ਨਾ ਸ਼ਰੀਰ ਨੂੰ ਆਦਤ ਬਨਾਣੀ ਪੈਂਦੀ ਐ। ਜਿਵੇਂ ਆਦਤ ਬਣਾ ਲੋ, ਉਵੇਂ ਦਾ ਸਰੀਰ ਬਣ ਜਾਂਦਾ ਵੇ ਹਾਂ
ਨੇਈ ਬਿਲਕੁਲ ਸਈ ਬਿਲਕੁਲ ਸਈ ਨਈ ਏਦਾਂ ਤੇ ਬਿਲਕੁਲ ਸੇਈ ਐ ਬਾਕੀ ਚਲੋ ਵੀ, ਵਧੀਆ ਜੇ ਤੁਸੀਂ ਕਰੋਗੇ ਤੇ ਬੈਨੀਫਿਟ ਸਹੀ ਜ਼ਰੂਰ ਮਿਲਣਗੇ ਤਾਨੂੰ
ਦੇ ਮੈ ਔਦੇ ਵਿੱਚ ਈ ਸੀ ਓਨਾ ਨੂੰ ਨਾ ਜਦੋ ਥਾਇਰੋਇਡ ਦੀ ਦਿੱਕਤ ਹੈਗੀ ਸੀ, ਡਾਕਟਰ ਨੇ ਐਹੀ ਬੈਨ ਨੂੰ ਕਿਹਾ ਸੀ ਰੈਫਰ ਕੀਤਾ ਸੀ ਤੁਸੀਂ ਸੈਰ ਕਰਿਆ ਕਰੋ, ਜਿੰਨੀ ਸੈਰ ਕਰੋਗੇ ਤਾਨੂੰ ਓਨਾ ਈ ਮਤਲਬ ਓਦੇ ਨਾਲ ਈ ਤਾਨੂੰ ਬੈਨੀਫਿਟ ਮਿਲੇਗਾ ਓਨਾਂ ਨੇ ਸੈਰ ਕਰਨੀ, ਸਟਾਟ ਕਰ ਦਿੱਤੀ। ਦਿਨ ਦੇ ਵਿੱਚ ਪੇਲੇ ਸਵੇਰੇ ਵੀ ਜਾਂਦੇ ਸੀ, ਈਨਿੰਗ ਵੋਕ ਵੀ ਕਰਦੇ ਸੀ ਦੋ ਟਾਈਮ ਜਾਂਦੇ ਸੀ। ਉਦੇ ਨਾਲ ਏ ਹੈਗਾ, ਕਿ ਉਨ ਨਾ ਫੁੱਲਣ ਵਾਲਾ ਹੈਗਾ ਸੀ ਮਤਲਬ ਸਰੀਰ ਭਾ ਮੋਟਾ ਹੋਈ ਜਾ ਰਿਹਾ ਸੀ ਉਸ ਨਾ-ਨਾ ਓ ਦੋ ਟਾਈਮ ਜਾਂਦੇ ਸੀ। ਤੇ ਦੋਨ ਮਲਤਬ ਓਨਾਂ ਦਾ ਸ਼ਰੀਰ ਮਤਲਬ ਠੀਕ ਹੋ ਗਿਆ, ਸੈਰ ਕਰਨ ਨਾਲ ਹਾਂ।
ਹੈਨੀ ਜੇ ਅਸੀਂ ਜੇ ਅਸੀਂ ਆਪਣੀ ਰੂਟੀਨ ਵਿੱਚ ਕਰਾਂਗੇ, ਤੇ ਬੋਤ ਸਾਨੂੰ ਬੈਨੀਫਿਟ ਮਿਲਣਗੇ ਅਸੀਂ ਇੱਕ-ਦੋ ਦੇ ਹਫ ਤਾਂ ਜਾਵਾਂਗੇ ਜਾਂ ਇਸ ਤਰ੍ਹਾਂ, ਪਰ ਪੰਦਰਾਂ ਦਿਨਾਂ ਲਈ ਜਾਵਾਂਗੇ ਓਦਾ ਕੋਈ ਬੈਨੀਫਿ ਫਿਟ ਨੀ ਗਾ ਏ ਸਾਨੂੰ ਮਤਲਬ ਰੈਗੂਲਰ ਜਾਵਾਂਗੇ ਨਾ ਸਾਨੂੰ ਹਾਂ, ਮਤਲਬ ਸਾਨੂੰ ਫੇਰ ਪਤਾ ਲੱਗੇਗਾ ਕਿ ਹਾਂ ਬੀ ਅਸੀਂ ਕਰਨੀ ਐ, ਸੈਰ ਅਸੀ ਜਾਣਾ ਵੈ, ਜੇ ਅਸੀਂ ਆਲਸ ਪਾ ਕੇ ਉੱਠ ਉੱਠਾਂਗੇ ਨੀ, ਕੁੱਛ ਕਰਾਂਗੇ ਨੀ, ਫਿਰ ਨੀ ਫੇਰ ਤਾਂ ਮੁਸ਼ਕਿਲ ਐ ਫੇਰ, ਹਾਂ-ਹਾਂ ਫੇਰ ਤੇ ਜਿੰਮ ਵੀ ਜਾ ਲੋ ਪੈਸੇ ਵੀ ਲਗਾ ਲੋੋ, ਫੇਰ ਵੀ ਕੁਛ ਨੀ ਹੋਏਗਾ
ਹਾਂਜੀ-ਹਾਂਜੀ, ਹੁਣ ਕਈ ਲੋਕਾਂ ਨੂੰ ਜਿਵੇਂ ਹਾਂ, ਹੁਣ ਕਈ ਲੋਕਾਂ ਨੂੰ ਫੇਫੜਿਆਂ ਦੀ ਦਿੱਕਤ ਹੋ ਜਾਂਦੀ ਐ ਕਈ ਕੁਛ ਹੋ ਜਾਂਦੀ ਐ ਡਾਕਟਰ ਐਹੀ ਸਭ ਤੋਂ ਪੈਲੇ ਕਹਿਦੇ, ਕਿ ਤੁਸੀਂ ਸਭ ਤੋਂ ਪੈਲੇ ਕੀ ਸੈਰ ਕਰਨੀ ਸ ਸਟਾਟ ਕਰੋ, ਏਦੇ ਨਾਲ ਹੀ ਤੁਹਾਡੀ ਹੈਲਥ ਠੀਕ ਹੋ ਜਾਏਗੀ।
ਹਾਂ ਨਈ ਡਾਕਟਰ ਤੇ ਏ ਰੈਕੋਮੈਂਟ ਕਰਦੇ ਆ ਕਿ ਤੁਸੀਂ ਸੈਰ ਕਰੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੈਗਾ ਨਾ ਹਰ ਕੋਈ ਡਾਕਟਰ ਕੇਗਾ ਕਿ ਸੈਰ ਬੈਸਟ ਹੈਗੀ ਐ ਸਵੇਰ ਦੀ ਕਰੋ ਬਸ ਓ ਆਪਣੇ ਤੇ ਡਿਪੈਂਡ ਕਰਦਾ ਕਿ ਅਸੀਂ ਕਰਨੀ ਐ ਕੇ ਨਈ ਕਰਨੀ ਹਾਂ ਸਵੇਰ ਦੀ ਬਸ ਚ, ਕਈ ਸ਼ਾਮ ਦੀ ਵੀ ਕਰਦੇ ਨੇ ਪਰ ਜਾਦਾ ਬੈਸਟ ਸਵੇਰ ਦੀ ਮੰਨੀ ਜਾਂਦੀ ਐ। ਜੇ ਅਸੀਂ ਦੋ ਟਾਈਮ ਕਰਾਂਗੇ ਤੋ ਸਾਡੇ ਲਈ ਬੈਨੀਫਿਟ ਐ।
ਹਾਂਜੀ ਹੁਣ ਮੈਂ ਕਈ ਵਾਰੀ ਟਵਿਸ਼ਨ ਜਾਣਾ ਹੁੰਦਾ ਮੈਂ ਕਈ ਵਾਰੀ ਐਕਟੀਵਾ ਤੇ ਚਲੀ ਜਾਂਦੀ ਆ ਕਈ ਵਾਰੀ ਸੈਰ ਕਰਦੇ-ਕਰਦੇ ਚਲੀ ਜਾਂਦੀ ਆ ਸੈਰ ਕਰਦੇ ਇਹ ਹੋ ਜਾਂਦਾ ਕਿ ਜਿੰਨਾ ਬੋਡੀ ਨੂੰ ਪਸੀਨਾ ਆਂਦਾ ਵੈ ਉਨਾਂ ਹੀ ਮਤਲਬ ਸਰੀਰ 'ਚ ਨਾ ਮਤਲਬ ਇੱਕ ਹਿਸਾਬ ਨਾਲ ਐਕਟਿਵ ਹੋ ਜਾਂਦੀ ਬੋਡੀ
ਹੋ ਜਾਂਦਾ ਹੀਟ ਮਿਲਦੀ ਹੈ ਭਜਗੇ ਫਿਰ ਸਹਾਨੂੰ ਇਹਦੀ ਚਾਹੀਦੀ। ਤੂੰ ਹੀ ਇੰਨੀ ਕਿਉਂ ਨੀ ਕਿ ਹੋਣ ਨੀ ਜਾਵਾਂਗੇ ਜਿੱਦਾਂ ਤੁਸੀਂ ਜਾਂਦੇ ਹੋ ਉੱਥੇ ਐ ਟਿਊਸ਼ਨ ਤੇ ਮਤਲਬ ਵਿਚ ਤੁਹਾਨੂੰ ਹੁੰਦਾ ਕਿ ਹਾਂ ਅਸੀਂ ਜਲਦੀ ਜਾਣਾ ਹੈਗਾ ਵੀ ਤੁਸੀਂ ਜਲਦੀ ਥੋੜ੍ਹੀ ਸੈਰ ਕਰੋਗੇ। ਸੈਰ ਕਰਨ ਦਾ ਮਤਲਬ ਇਹੋ ਕਿ ਥੋੜ੍ਹੀ ਫੁਰਤੀ 'ਚ ਜਲਦੀ ਜੇਕਰ ਹੌਲੀ-ਹੌਲੀ ਕਰਨ ਦਾ ਕੋਈ ਫਾਇਦਾ ਨਈ ਹੈਗਾ ਥੋੜੀ ਬਰਜਿਸ
ਹਾਂਜੀ-ਹਾਂਜੀ ਤੇਜ਼ ਜਿੰਨੀ ਤੇਜ਼ੀ ਕਰਾਂਗੇੇ ਓਨੀ ਜਲਦੀ ਬੈਨੀਫਿਟ ਮਿਲੋ ਬਸ ਠੀਕ ਨਾ
ਕਈ ਮੈਂ ਦੇਖੇ ਸੈਰ ਕਰਦੇ ਨੇ ਹੋਲੀ-ਹੋਲੀ
ਕਰਾਂਗੀ ਮੈਂ ਸਵੇਰੇ ਉੱਠਣ ਦੀ ਕੋਸ਼ਿਸ਼ ਕਰਾਂਗੀ ਕਿ ਮੈਂ ਸੈਰ ਤੇ ਜਾਵਾਂ। ਕਿਉਂਕਿ ਦੇਖੋ ਸੈਰ ਜਾਣ ਨਾਲ ਹੀ ਸਾਡੀ ਬੋਡੀ ਫਿਟ ਰੈਂਦੀ ਹੈ ਬਿਮਾਰੀਆਂ ਤੋਂ ਦੂਰ ਰੈਂਦੇ ਹਾਂ ਅਸੀ
ਹਾਂ ਹਾਂਜੀ-ਹਾਂਜੀ ਨਈ ਤੁਸੀਂ ਕਰੋ ਸੈਰ ਤੁਹਾਨੂੰ ਬੈਨੀਫਿਟ ਮਿਲਣਗੇ।
ਹਾਂ ਚਲੋ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਕੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।